ਜੀ ਸਸ੍ਰੀ ਬਸ ਜੀ ਠੀਕ ਏ- ਠੀਕ ਏ ਤੁਸੀਂ ਸੁਣਾਓ।
ਵਧੀਆ ਜੀ -ਵਧੀਆ ਔਰ ਬੱਚੇ
ਬੜੀ ਮੁਸ਼ਕਿਲ ਨਾਲ ਕੋਲ ਲੱਗੀ ਐ ਹ
ਹਾਂਜੀ -ਹਾਂਜੀ ਪਤਾ ਅ ਲਿਖਿਆ ਆ ਰਿਹਾ ਸੀ ਕੇ ਆਪ ਜਿਸੇ ਕਾਲ ਕਰ ਰਹੇ ਹੈ ਉਹ ਅਭੀ ਦੂਸਰੇ ਨੰਬਰ ਪਰ ਵਿਅਸਤ ਐ ਜਬ ਫਰੀ ਹੋ ਜੇ ਤਬੀ ਆਪ ਕੋਲ ਕਰ ਸਕਤੇ ਹੈਂ।
ਹਾਂ ਉਹ ਨਾ ਉਸ ਤੋਂ ਪਹਿਲੇ ਇੱਕ ਕੋਲ ਆ ਵੀ ਸੀ ਨਾ ਉਹ ਕੋਲ ਦੇ ਵਿੱਚ ਹੀ ਲੱਗੀ ਹੋਈ ਸੀ ਮੈਂ ਉਹਦੀ ਵਜ੍ਹਾ ਤਾਂ ਫਿਰ ਬੀਜੀ ਦੱਸਦਿਆ ਹੈਗਾ। ਹੋਰ ਤੁਸੀਂ ਸੁਣਾਓ ਜੀ ਕੀ ਹਾਲ
ਹਾਂਜੀ -ਹਾਂਜੀ ਸਭ ਵਧੀਆ ਜੀ -ਸਭ ਵਧੀਆ
ਹੋ ਗੇ ਫਰੀ ਹੁ
ਹੋਰ ਸੁਣਾਓ, ਹਾਂਜੀ ਹੁਣੇ ਵਿਹਲੇ ਹੋਏ ਆ। ਹਾਂਜੀ -ਹਾਂਜੀ ਸਭ ਵਧੀਆ 'ਚ ਹੁਣੇ ਇਹ ਬਣਾ ਕੇ ਹੱਟਿਆ ਛੋਲੇ ਹਾਂ ਹੁਣੇ ਬਣਾਏ ਨ ਚਿੱਟੇ ਛੋਲੇ ਔਰ ਚਾਵਲ
ਅੱਛਾ -ਅੱਛਾ ਮੈਂ ਬਣਾਈ ਮਾਂਹ ਛੋਲੇ ਦੀ ਦਾਲ ਦੇ ਨਾਲ ਅਰਬੀ ਬਣਾਈ ਏ। ਤੇ ਨਾਲ ਚਾਵਲ ਦਾ ਫੁਲਕਾ ਬਣਾਇਆ ਦਹੀਂ ਚ ਪਕੌੜੀਆਂ ਪਾਈਆਂ ਨਾਲ
ਅੱਛਾ- ਅੱਛਾ ਤੇ ਅਰਬੀ ਕਿਸ ਤਰ੍ਹਾਂ ਬਣਾਦੇ ਓ ਤੁਸੀਂ?
ਅਰਬੀ ਮੈਂ ਛਿਲ ਕੇ ਨੀ ਉਹਨੂੰ ਨਮਕ ਲਗਾ ਕੇ ਰੱਖ ਦਿੰਦੀ ਆ ਇੱਕ-ਅੱਧੇ ਘੰਟੇ ਵਾਸੇ ਉਹਨੂੰ ਛਿੱਲ ਕੇ ਨੀ ਛਿੱਲ ਕੇ ਤੇ ਨਮਕ ਲਗਾ ਕੇ ਉਹਨੂੰ ਰੱਖ ਦਿੰਦੀ ਆਂ, ਜਦੋਂ ਪਾਣੀ ਛੱਡ ਜਾਂਦੀ ਤੇ ਉਹ ਨੂੰ ਚੰਗੇ ਤਰੀਕੇ ਨਾਲ ਧੋ ਕੇ ਉਹ ਫਰਾਈ ਕਰ ਲੈਂਣੀ ਆ ਮੈਂ, ਫਰਾਈ ਕਰਨ ਦੇ ਹਾਂ, ਫਰਾਈ ਕਰਨ ਦੇ ਬਾਅਦ ਉਹਨੂੰ ਮੈਂ ਮਸਾਲਾ ਲਾਂਦੀ ਆ। ਪਿਆਜ, ਅਦਰਕ- ਅਦਰਕ ਨੀ ਪਾਦੀ ਅਅ ਪਿਆਜ ਹੋ ਗਿਆ ਹਰੀਆਂ ਮਿਰਚਾਂ, ਟਮਾਟਰ ਦਹੀਂ ਦਾ ਤੜਕਾ ਪਾ ਕੇ ਤੇ ਫੇਰ ਉਹ ਚ ਅਰਬੀ ਪਾਣੀ ਆ ਮੈਂ
ਅੱਛ। ਬੜੀ ਸਵਾਦ ਬਣਦੀ ਹੋਣੀ ਏ।
ਬੋਤ ਟੇਸਟੀ ਬਣਦੀ ਐ।
ਸਾਡੇ ਤੇ ਸਾਡੇ ਤਾਂ ਉਹਨੂੰ ਮਤਲਬ ਤੇਲ 'ਚ ਫਰਾਈ ਕਰਕੇ ਨਾ ਅੱਛੀ ਤਰ੍ਹਾਂ ਤੇ ਮਤਲਬ ਤੇ ਸਲਾਈਸਿਸ ਕੱਟ ਲੈਂਦੇ ਆ ਆਪਾਂ ਪਤਲੇ -ਪਤਲੇ
ਹਾਂ ਉਂਝ ਜੀ- ਉਝ ਜੀ ਕਰਨੇ ਆ ਹਾਂਜੀ ਅਸੀ ਵੀ ਉਝ ਜੀ ਕਰਨੇ ਆ ਫੇਰ
ਹਾਂ ਤੇਲ 'ਚ ਜਦੋਂ ਫਰਾਈ ਕਰਦੇ ਹੋ ਉਹ ਇੱਦਾਂ ਹੀ ਬਣ ਜਾਂਦੀ ਅਅ।
ਹਾਂ ਉਹਨੂੰ ਨਾ ਧੋ- ਧੋ ਕੇ ਕੱਟ-ਕੁੱਟ ਕੇ ਛਿਲ ਕੇ ਨਾ ਨਮਕ ਲਗਾ ਕੇ ਜ਼ਰੂਰ ਰੱਖਣਾ ਹੁੰਦਾ ਐ। ਜਿਹੜਾ ਉਹਦਾ ਲੇਸਲਾਪਨ ਹੁੰਦਾ ਨਾ ਲੇਸਲਾਪਨ ਖਤਮ ਹੋ ਜਾਂਦਾ ਓ ਅਰਬੀ ਦਾ
ਅਸੀਂ ਨਮਕ ਤੇ ਕਦੀ ਨਹੀਂ ਲਗਾਇਆ ਲੇਕਿਨ ਉਹਨੂੰ ਧੋ ਕੇ ਨਾ ਕੱਟ ਕੇ ਪਤਲੇ -ਪਤਲੇ ਸਲਾਈਸ ਉਹਨੂੰ ਤੇਲ ਵਿੱਚ ਅਅ ਫਰਾਈ ਕਰ ਲੈਂਨੇ ਆ। ਓਹ ਫਰਾਈ ਹੁੰਦੀ ਏ ਨੇ ਨਾ ਉਸੇ ਵਿੱਚ ਹੀ ਬਣ ਜਾਂਦੀ ਜਿੱਦਾਂ ਪਕੌੜੇ ਬਣਦੇ ਨੇ ਨਾ
ਹਾਂ -ਹਾਂ ਉਹ ਨੀ ਆਏ ਜੀ- ਜੀ ਨਮਕ ਜ਼ਰੂਰ ਲਗਾਦੇ ਆ ਕਿਉਂਕਿ ਉਹਦੇ 'ਚ ਜਿਹੜਾ ਲੇਸਲਾਪਨ ਹੁੰਦਾ ਨਾ ਅਰਬੀ ਦਾ ਓਹ ਲੇਸਲਾਪਨ ਸਾਰਾ ਨਿਕਲ ਜਾਂਦਾ ਫਿਰ ਬਾਦ ਨੂੰ ਸਬਜੀ ਦੇ ਵਿੱਚ ਲੇਸਲਾਪਨ ਨੀ ਆਂਦਾ। ਇਸ ਕਰਕੇ ਅਸੀਂ ਨਮਕ ਲਗਾਨੇ ਆਂ ਓਹਨੂੰ। ਹਾਂਜੀ, ਓਹ ਨਮਕ ਲਗਾਨ ਨਾਲ ਸਾਰਾ ਲੇਸ ਲਾਪਨ ਜਦੋਂ ਤੁਸੀਂ ਓਹ ਧੋਵੋਗੇ ਨਾ ਦੇਖਣਾ ਓਹਦੇ ਚ ਬੜਾ ਲੇਸਲਾਪਨ ਹੋਏਗਾ। ਨਮਕ ਲਗਾ ਕੇ ਤੁਸੀਂ ਅੱਦਾ ਘੰਟਾ ਛੱਡ ਦੋ। ਜਦੋਂ ਤੁਸੀਂ ਓਹਨੂੰ ਧੋਓਗੇ ਨਾ ਤੇ ਤੁਹਾਡੇ ਹੱਥ 'ਚ' ਬਹੁਤ ਜਿਆਦਾ ਲੇਸ ਲਾਪਨ ਆਏਗਾ। ਓਹ ਸਾਰਾ ਲੇਸਲਾਪਨ ਬਿਲਕੁਲ ਖ਼ਤਮ ਕਰ ਦੇਂਦੈ। ਉਹ ਜੇਹੜੀ ਅਰ ਵੀ ਹੁੰਦੀ ਨਾ ਬਿਲਕੁਲ ਇੱਕਦਮ ਸਹੀ ਹੋ ਜਾਂਦੀ ਤੇ ਖਾਨ ਦੇ ਵਿੱਚ ਵੀ ਲੇਸਲਾਪਨ ਨਹੀ ਆਂਦਾ ਐ। ਤੇ ਤੁਸੀਂ ਟਮਾਟਰ ਪਾਓ ਫੇਰ ਉਹਦੇ 'ਚ ਦਹੀ ਪਾਓ? ਤੇ ਓਹ ਹੋਰ ਵੀ ਜਿਆਦਾ ਸਵਾਦ ਬਣਦੀ ਫੇਰ
ਅੱਛਾ, ਅਸੀਂ ਵੀ ਨਾ ਅੱਗੋਂ ਤੋਂ ਮਤਲਬ ਨਮਕ ਲਗਾ ਕੇ ਬਣਾਇਆ ਕਰਾਂਗੇ।
ਹਾਂ, ਨਮਕ ਲਗਾ ਕੇ ਕਮ ਸੇ ਕਮ ਅੱਧਾ ਘੰਟਾ ਛੱਡ ਦਿਓ ਤੁਸੀਂ। ਜਦੋਂ ਤੁਸੀਂ ਉਹਨੂੰ ਧੋਓਗੇ ਨਾ ਦੇਖ ਤੁਹਾਡੇ ਹੱਥਾਂ ਦੇ ਵਿੱਚ ਸਾਰਾ ਲੇਸਲਾਪਨ ਆਜੇਗਾ ਕਮ ਸੇ ਕਮ ਉਹਨੂੰ ਤਿੰਨ ਦੋ ਜਾਂ ਤਿੰਨ ਪਾਣੀ 'ਚ' ਧਰਨਾ, ਖੁੱਲ੍ਹੇ। ਫੇਰ ਓਹਦਾ ਸਾਰਾ ਲੇਸਲਾਪਨ ਖ਼ਤਮ ਹੋ ਜਾਏਗਾ। ਫੇਰ ਖਾਨ ਦੇ ਵਿੱਚ ਲੇਸਲਾ ਪਨ ਨੀਂ ਆਏਗਾ ਬਿਲਕੁਲ ਬੀ ਤੇ ਜਿਹੜੀ ਏ ਹਾਂਜੀ, ਓਹ ਨਾ ਫੇਰ ਠੀਕ ਹੋ ਜਾਂਦਾ ਵੇ, ਸਾਰਾ।
ਕੋਈ ਨੀ ਮੈਂ ਵੀ ਹੁਨ ਕੱਲ ਯਾ ਪਰਸੋਂ ਬਨਾਵਾਂਗੀ ਨਾ ਅਰਬੀ, ਮੈਂ ਵੀ ਐਦਾਂ ਹੀ ਕਰਾਂਗੀ। ਪਹਿਲੇ ਨਮਕ ਲਗਾ ਕੇ ਰੱਖ ਦਾਂਗੀ ਓਹਨੂੰ ਫੇਰ ਉਸ ਤੋਂ ਬਾਅਦ
ਹੋਰ, ਹੋਰ ਓਥੇ ਤੇ ਪੱਤੇ ਵੀ ਬੜੇ ਆਏ ਨੇ ਆਪਨੇ ਅਰਬੀ ਦੇ।
ਹਾਂਜੀ
ਮੈਂ ਕਿਆ ਮੁਰਾਦਾਬਾਦ ਤੇ ਅਰਬੀ ਦੇ ਪੱਤੇ ਈ ਬੜੇ ਹੁੰਦੇ ਨੇ। ਮਗਰ ਸਾਡੇ ਜੰਮੂ 'ਚ' ਨੀ ਹੁੰਦੇ ਆ, ਸਾਡੇ ਜੰਮੂ 'ਚ' ਨੀ ਹੁੰਦੇ ਪਤੋੜ। ਨਾ ਜੰਮੂ 'ਚ ਪੱਤੇ ਨੀ ਮਿਲਦੇ। ਕਲੇ ਐ ਬਿਲਕੁਲ, ਹਾਂ ਹਾਂ, ਉੱਥੇ ਤੇ ਬਹੁਤ ਹੁੰਦੇ ਨੇ, ਜਦੋਂ ਮੰਮੀ ਹੁੰਦੀ ਸ ਸੀ ਤੇ ਮੈਂ ਮੰਮੀ ਨੂੰ ਫੋਨ ਕਰਕੇ ਕੈ ਦਿੰਦੀ ਸੀ ਮੰਮੀ ਮੇਨੂੰ ਪੱਤੇ ਜਰੂਰ ਬਨਾ ਕੇ ਭੇਜਨਾ। ਮਗਰ ਜੰਮੂ 'ਚ ਮਿਲਦੇ ਈ ਨੀ ਕਿਧਰੇ ਵੀ, ਬਿਲਕੁਲ ਨੀ ਮਿਲਦੇ ਐ।
ਐਥੇ ਬੜੇ ਨੇ, ਐਥੇ ਜਿੰਨੇ ਮਰਜ਼ੀ ਲੈ ਜਾਓ।
ਹਾਂ, ਓਹ ਤੇ ਹੈ ਉੱਥੇ ਮੁਰਾਦਾਬਦ ਤੇ ਬੜੇ ਹੁੰਦੇ। ਮਗਰ ਇੱਥੇ ਨੀ ਹੁੰਦੇ। ਇੱਥੇ ਦੂਜੀਆਂ ਸਬਜੀਆਂ ਹੁੰਦੀਆਂ। ਕਸ਼ਮੀਰੀ ਸਬਜੀਆਂ ਹੁੰਦੀਆਂ ਨੇ। ਇੱਥੇ ਕੜਮ ਹੁੰਦੈ, ਹਾਂ, ਕੜਮ ਹੁੰਦੈ ਕਸ਼ਮੀਰੀ ਸਾਗ ਹੁੰਦੇ ਨੇ, ਕਸ਼ਮੀਰੀ ਪਾਲਕ ਹੁੰਦੀ ਏ ਇੱਥੇ ਫੇਰ ਕਸ਼ਮੀਰੀ ਗਾਜਰ ਹੁੰਦੀ ਜੇਹੜੀ ਪਿੰਕ ਕੱਲਰ ਦੇ ਵਿੱਚ ਹੁੰਦੀ ਏ। ਕਸ਼ਮੀਰੀ ਪੱਠੇ ਹੁੰਦੇ ਜੇਹੜੇ ਪਿੰਕ ਕਲਰ ਦੇ ਹੁੰਦੇ ਨੇ। ਏਥੇ ਅਲੱਗ-ਅਲੱਗ ਕਿਸਮ ਦੀਆਂ ਸਬਜੀਆਂ ਹੁੰਦੀਆਂ, ਬਹੁਤ ਅੱਛੀਆ-ਅੱਛੀਆਂ ਸਬਜੀਆਂ ਹੁੰਦੀਆਂ ਇੱਦਾਂ। ਜੋ ਇੱਥੇ ਸਬਜੀਆਂ ਨੇ ਉਹ ਕਿੱਧਰੇ ਸਬਜ਼ੀਆਂ ਨੀਂ ਮਿਲਦੀਆਂ, ਬਿਲਕੁਲ ਵੀ।
ਵਦੀਆ ਫਿਰ ਤੇ।
ਹਾਂ, ਤਿੰਨ-ਚਾਰ ਕਿਸਮ ਦੀ ਤੇ ਇੱਥੇ ਪਾਲਕ ਹੁੰਦੀ ਤਿੰਨ ਕਿਸਮ ਦੀ ਚਾਰ ਕਿਸਮ ਦੀ ਪਾਲਕ ਹੁੰਦੀ ਏ ਇੱਥੇ ਖਾਲੀ। ਸਰਦੀਆਂ ਚ ਕੋਈ ਚੀ ਹਾਂ-ਹਾਂ ਤੇ ਐਹ ਸਾਰੀ ਸਬ ਜੀਆਂ ਆਂਦੀਆਂ ਨਾ ਸ਼੍ਰੀਨਗਰ ਤੋਂ ਆਂਦੀਆਂ ਸਾਰੀਆਂ ਸਬਜੀਆਂ, ਕ ਐਹ ਦਿਨਾਂ ਚ ਕਸਰੋੜ ਸਬ ਤੋਂ ਜਿਆਦਾ ਹੁੰਦਾ ਵੇ ਜੇਹੜਾ ਬਰਫ਼ ਦੇ ਵਿੱਚ ਲੱਗਦਾ ਤੇ ਇਨ ਦਿਨਾਂ 'ਚ ਈ ਆਂਦੈ ਕਸਰੋੜ। ਤੇ ਓਹਨੂੰ ਸਾਫ਼ ਕਰਨਾ ਪੈਂਦੈ, ਬਰਫ਼ ਦੇ ਵਿੱਚ ਲੱਗਾ ਹੁੰਦਾ ਓਦੇ ਤੇ ਬੂਰ ਬੜਾ ਹੁੰਦਾ ਵੇ।
ਤੇ ਓਹਨੂੰ ਸਾਫ ਕਰ ਓਹਨੂੰ ਚੰਗੇ ਤਰੀਕੇ ਨਾਲ ਸਾਫ ਕਰਕੇ ਫੇਰ ਛਿਲ ਕੇ ਫੇਰ ਬਣਦਾ ਵੇ ਓਹ ਦਈ ਵਿੱਚ ਈ ਬਣਦਾ ਵੇ ਹਾਂ ਏਧਰ ਦੀ ਸ ਬਜ਼ੀਆਂ ਬੋਤ ਅੱਛੀਆਂ ਹੁੰਦੀਆਂ ਬੋਤ ਵਧੀਆ ਸਬਜ਼ੀਆਂ ਹੁੰਦੀਆਂ ਕੱਰ ਦੀ।
ਮੈਂ ਤਾਂ ਸੁਣਿਆ ਬੋਤ ਏ ਕਿ ਲੇਕਿਨ ਜੰਮੂ ਸੈ਼ਰ ਬੋਤ ਅੱਛਾ ਲੇਕਿਨ ਅਸੀਂ ਕਦੀ ਗਏ ਨੀ ਅੱਜ ਤੱਕ।
ਬੋਹਤ ਅੱਛਾ ਸ਼ੈਰ ਐ ਬੋਹਤ ਕੁੰਮਣ ਨੂੰ ਜਗਹ ਵਧੀਆਂ ਸਾਡੇ ਮੁਰਾਦਾਬਾਦ ਚ ਜਗ੍ਹਾ ਈ ਨੀ ਐ ਨਾ ਕੁੰਮਣ ਵਾਲੀਆਂ। ਇਥੇ ਤਾਂ ਤੁਸੀਂ ਮੀਨਾ ਵੀ ਰੈ ਜੋਗੇ ਨਾਂ ਕੁੰਮਣ ਦੀ ਜਗ੍ਹਾ ਈ ਨੀ ਖ਼ਤਮ ਹੋਣੀ ਤੁਆਡੀਆਂ। ਏਨੀਆਂ ਜਗ੍ਹਾ ਸੀ। ਜਗਾਧਰੀ ਚ ਵੀ ਬੋਤ ਜਗਾਧਰੀ ਚ ਵੀ ਬੇਤ ਜਾਦਾ‌‌ ਐ ਕੁੰਮਣ- ਫਿਰਨ ਵਾਲੀਆਂ ਜਗ੍ਹਾ। ਮਗਰ ਮੁਰਾਦਾਬਾਦ ਚ ਨਈ ਐ ਇਨਾ ਮੈਨੂੰ ਪਤਾ ਮੁਰਾਦਾਬਾਦ ਚ ਮੁਰਾਦਾਬਾਦ ਚ ਇੱਕ ਨੈਨੀ ਤਾਂ ਓ ਏ ਨੈਨੀਤਾਲ ਏ ਓ ਕਾਫ਼ੀ ਦੂਰ ਏ ਇੱਕ ਰਾਣੀ ਖੇਤ ਏ ਤੇ ਇੱਕ ਓ ਗਿਰਜਾ ਦੇਵੀ ਗਿਰਜਾ ਦੇਵੀ ਤੇ ਹੁਣ ਲੋਕੀ ਕਾਫੀ ਕੱਟ ਜਾਂਦੇ ਨੇ। ਤੇ ਅਦਰਵਾਈਜ਼ ਤੇ ਜਾਂਦੇ ਈ ਨੀ ਐ ਗਿਰਜਾ ਦੇਵੀ ਤੇ ਬੋਤ ਘੱਟ ਜਾਂਦੇ ਨੇ ਲੋਕੀ, ਕਾ ਵੀ ਘੱਟ ਲੋਕ ਸੁਣਨੀ ਆ ਨਾ ਮੈ ਜਦੋਂ ਵੀ ਕੈਂਦੇ ਕੋਈ ਜਾਂਦਾ ਈ ਨਈ ਹੁਣ ਬੋਤ ਘੱਟ ਲੋਕੀ ਜਾਂਦੇ ਨੇ।
ਮਤਲਬ ਕੁੱਛ ਹੋਇਆ ਹੋਣਾ ਨਾ ਬਾੜ-ਬੂੜ ਆਈ ਹੋਣੀ ਓਧਰ
ਹਾਂ ਦੋ ਸਾਲ ਪੈਲੇ ਕੈਂਦੇ ਸ ਸੀ ਬੜਾ ਪਾਨੀ ਆਯਾ ਸੀ ਓਥੇ ਗਿਰਜਾ ਦੇ ਵਿਚ ਬੋਹਤ ਪਾਨੀ ਆ ਗਿਆ ਸੀ ਬੋਹਤ ਜਾਦਾ ਪਾਨੀ ਕਾਫੀ ਬੰਦੇ ਰੁੜੇ ਵੀ ਐ ਸੀ ਓਥੇ।
ਅੱਛਾ।
ਮਗਰ ਜਗ੍ਹਾ ਤੇ ਬੋਤ ਅੱਛੀ ਹੈਗੀ ਐਂ। ਕੀ ਕੈਂਦੇ ਗਿਰਜਾ ਦੇਵੀ ਬੋਹਤ ਅੱਛੀ ਜਗ੍ਹਾ ਪਾੜੀ ਦੇ ਉੱਤੇ ਮੰਦਰ ਏ ਨਾ ਓਥੇ ਤੇ
ਅੱਛਾ-ਅੱਛਾ।
ਕਿਉ ਤੁਸੀਂ ਗਏ ਨੀ ਕੁੰਮਣ ਓਥੇ ਗਿਰਜਾ ਦੇਵੀ ਕਦੀ ਨੀ ਗਏ ਐ।
ਗਿਰਜਾ ਦੇਵੀ ਗਏ ਤੇ ਹੋਏ ਐ ਮਤਲਬ ਵਿਆਹ ਤੋਂ ਦੋ-ਤਿੰਨ ਮੀਨੇ ਬਾਅਦ ਗਏ ਸੀ ਓ ਚੇਤਾ ਈ‌ ਪੁਲ ਗਯਾ ਕਿੱਦਾਂ ਦਾ ਕਿੱਦਾਂ ਦਾ ਨੀ ਐ।
ਹਾਂ ਨਈ ਓ ਤੇ ਬੜੀ ਉੱਚੀ ਪਾੜੀ ਤੇ ਤੇ ਮੰਦਰ ਏ ਕਿੰਨੀਆਂ ਤੇ ਕੋਈ ਪਤਾ ਨੀ ਦੋ ਸੌ-ਤਿੰਨ ਸੌ ਪੌੜੀ ਏ ਓਰੀ।
ਨਾਲੇ ਨਾ ਓ ਰੁੜ ਕੇ ਆਯਾ ਦਾ ਮੰਦਿਰ ਕੈਂਦੇ ਓ ਮੰਦਿਰ ਰੁੜ ਕੇ ਆਯਾ ਦਾ ਪਾਨੀ ਵਿੱਚ
ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਨਾ ਤਾਂ ਫੇਰ ਸਾਨੂੰ ਮੰਮੀ-ਡੈਡੀ ਲੈ ਜਾਂਦੇ ਸੀ ਹਰ ਗਰਮੀਆਂ ਚ ਓਥੇ ਲਜਾਂਦੇ ਸੀ ਨਾਦੇ-ਧੋਂਦੇ ਵੀ ਸੀ ਤੇ ਮੰਦਰ ਵੀ ਐ ਸੀ ਬੋਹਤ ਅੱਛਾ ਮੰਦਰ ਏ ਓੱਥੇ ਦਾ ਇੱਕ
ਮੇਰੇ ਵਿਆਹ ਨੂੰ ਦੋ-ਤਿੰਨ ਮੀਨੇ ਹੋਏ ਸੀ ਨਾ ਫੇਰ ਅਸੀਂ ਪੂਰੀ ਫੈਮਿਲੀ ਗਏ ਸੀ। ਮਤਲਬ ਸਾਡੀ ਸੱਸ ਮਤਲਬ ਸ ਪਰਿਵਾਰ ਪੂਰਾ ਗਯਾ ਸੀ ਲੇਕਿਨ ਹੁਣ ਨਾ ਪੁੱਲ-ਪੱਲ ਗਯਾ ਕਿੱਦਾਂ ਦਾ ਐ ਕਿੱਦਾਂ ਦਾ ਨੀ ਅੱਜ ਤੋਂ ਦੇਖੋ ਸੱਤ ਸਾਲ ਪੁਰਾਣੀ ਗੱਲ ਏ ਅੱਜ ਤੋਂ
ਹਾਂ ਨਈ ਕਾਫ਼ੀ ਦੇਰ ਹੋਈ ਹੁਣ ਤੇ ਬੋਹਤ ਪੁਰਾਣੀ ਜਗ੍ਹਾ ਹੈਗੀ ਏ।
ਮਤਲਬ ਐਸਾ ਐ ਕਿ ਹੈ ਤਾਂ ਕਾਫੀ ਉਚਾਈ ਤੇ ਹੈ ਵੀ ਛੋਟਾ ਜਾ ਈ ਏ ਓ ਤੇ ਨਾਲੇ ਨਾ ਮਤਲਬ ਹਾਂ ਉਪਰ ਚੜ੍ਹ ਕੇ ਵੇ ਨਾਲੇ ਆਯਾ ਵੀ ਕੈਂਦੇ ਪਾਨੀ ਵਿੱਚ ਰੁੜ ਕੇ ਆਯਾ ਦਾ ਮੰਦਿਰ ਐ ਵਾਲਾ।
ਹਾਂ ਬੋਤ ਬੜੀ ਉੱਚੀ ਪਾੜੀ ਦੇ ਉੱਤੇ ਮੰਦਿਰ ਬਣਿਆ ਦਾ ਬੋਤ ਉਂ ਚੀ ਪਾੜੀ ਏ ਪਤਾ ਨੀ ਤਿੰਨ ਸੌ-ਸਾਢੇ ਤਿੰਨ ਸੌ ਸੈ਼ਦ ਪੌੜੀ ਐ ਓਰੀ ਮੰਦਰ ਦੀ, ਹਾਂ।
ਸਾਡੇ ਜਗਾਦਰੀ ਬੋਤ ਅੱਛੀ ਜਗ੍ਹਾ ਸਾਡੇ ਜਗਾਧਰੀ ਵਿੱਚ ਨਾ ਅ ਮਤਲਬ ਓ ਏ ਚੰਡੀਗੜ੍ਹ ਏ ਚੰਡੀਗੜ੍ਹ ਵੀ ਚ ਐਲੰਟੇ ਮੋਲ ਏ ਐਲੰਟੇ ਮੋਲ ਬੋਹਤ ਅੱਛਾ ਮੋਲ ਏ ਹਾਂ ਮੇਰੇ ਸਾਡੇ ਭਰਾ ਕੋਲ ਕਾਰ ਏ ਨਾ ਛੋਟੇ ਵਾਲੇ ਕੋਲ।
ਹਾਂਜੀ ਜੀ, ਹੂੰ।
ਮੈਨ ਗੇਟ ਤੇ ਗਿਆ ਸੀ ਚੰਡੀਗੜ, ਤੇ ਚੰਡੀਗੜ ਉਹਨੂੰ ਚੰਡੀਗੜ ਸਾਨੂੰ ਲੈ ਕੇ ਗਿਆ ਅਲਾਂਟੇ ਮੋਲ ਵਿੱਚ। ਇਨਾ ਵਧੀਆ ਮੋਲ ਸੀ ਇਨਾ। ਉੱਥੇ ਨਾ ਐਕਟਰ ਵਗੈਰਾ ਵੀ ਆਉਂਦੇ ਨੇ ਮੋਲ 'ਚ,
ਚੰਡੀਗੜ ਅਲੇਂਟੇ ਮੋਲ 'ਚ ਐਕਟਰ ਵੀ ਆਉਂਦੇ ਨੇ।
ਹਾਂਜੀ- ਹਾਂਜੀ। ਹਾਂ ਚੰਡੀਗੜ ਜਗਾ ਤਾਂ ਬਹੁਤ ਅੱਛੀ ਹੈਗੀ ਹੈ ਬਹੁਤ ਜ਼ਿਆਦਾ ਮੈਂ ਵੀ ਘੁੰਮ ਕੇ ਆਈ ਵੀ ਚੰਡੀਗੜ ਜਗਾ। ਘੁੰਮਗੀ ਮੈਂ ਸਾਰੀ ਜਗਾ ਘੁੰਮ ਕੇ ਆਈ ਵੀ ਆ ਹਾਂ ਬੋਤ ਅੱਛਾ ਜਗਾਾ ਹੈਗਾ ਜਗਾਦਰੀ ਸੈ ਫਿਰੀ ਦੀਆਂ ਘੁੰਮ- ਘੁੰਮ ਕੇ ਆਈ ਵੀ ਆ ਜਗਾ। ਰੀ ਵੀ ਸਾਰਾ ਮੁਰਾਦਾਬਾਦ ਵੀ ਸਾਰਾ ਫੀਰੇਆ ਪੇਆ ਹੈ, ਕਿਉਂਕਿ ਮੇਰਾ ਉਹ ਆਪਣਾ ਹੀ ਸ਼ਹਿਰ ਹੈਗਾ ਵੇ।
ਛੁੱਟੀਆਂ ਚ ਗਈ ਸੀ ਨਾ ਪੇਕੇ ਤੇ ਤਾਂ ਮੇਰੇ ਭਰਾ ਲੈ ਗਏ ਸੀ। ਫੇਰ ਚੰਡੀਗੜ ਲੈ ਗੇ ਅਲੈਂਟੇ ਮੋਲ ਦਿਖਾਇਆ ਉਹਨਾਂ ਨੇ। ਹਾਂਜੀ- ਹਾਂਜੀ ਅਲੈਂਟਮ ਮੋਲ ਦਿਖਾਇਆ ਉਹਨਾਂ ਨੇ ਫੇਰ ਲੈ ਕੇ ਗਏ। ਅੰਬਾਲੇ ਅਗਲੇ ਦਿਨ ਫੇਰ ਅਸੀਂ ਅੰਬਾਲੇ ਗਏ ਪੰਜੋਕੜਾ ਸਾਹਿਬ ਗੁਰਦੁਆਰੇ।
ਗੱਚ ਅੱਛਾ ਪੰਚੋਖੜਾ ਸਾਹਿਬ ਗੁਰਦੁਆਰੇ ਅੰਬਾਲੇ।
ਹਾਂ ਬੜਾ ਸੋਹਣਾ ਗੁਰਦੁਆਰਾ ਜੀ। ਮਤਲਬ ਉੱਥੇ ਨਾ ਐਸਾ ਹੈ ਕੀ ਜਿਹੜੇ ਬੱਚੇ ਬੋਲ ਨੀ ਪਾਉਂਦੇ ਨਾ, ਤੇ ਉੱਥੇ ਸਰੋਵਰ ਹਾਂਜੀ ਸਰੋਵਰ ਜਲ ਪੀਂਦੇ ਨੇ ਉਹਨਾਂ ਦੀ ਆਵਾਜ਼ ਆ ਜਾਂਦੀ ਹੈ, ਦੂਜੀ ਗੱਲ ਏ ਹੈ ਕਿ ਉੱਥੇ ਨਾ ਜਿਹੜਾ ਉਹ ਹੈਗਾ ਓਹ। ਨਿਸ਼ਾਨ ਸਾਹਿਬ ਗੁਰਦੁਆਰੇ ਦੇ ਅੰਦਰ ਹੈਗਾ ਏ, ਗੁਰੂ ਗ੍ਰੰਥ ਸਾਹਿਬ ਦੇ ਕੋਲ।
ਤੇ ਅੱਛਾ- ਅੱਛਾ ਮੈ ਤੇ ਕਾਫ਼ੀ ਵਾਰ ਅੰਦਰ ਜਾ ਕੇ ਫੇਰ ਕਾਫੀ ਅੰਦਰ ਜਾ ਕੇ ਹੋਹੇਗਾ ਪੰਚੋਕੜਾ ਸਾਹਿਬ ਗੁਰਦੁਆਰਾ।
ਮਤਲਬ ਬਹੋਤ ਸੋਹਣਾ ਗੁਰਦੁਆਰਾ ਹੈ ਬਹੁਤ ਵੱਡਾ ਵੀ ਹੈ।
ਅੱਛਾ ਜੀ। ਚਲੋ ਕਦੀ ਦਰਸ਼ਨ ਹੋਏ ਤੇ ਕਰਕੇ ਆਵਾਂਗੇ ਜ਼ਰੂਰ ਉੱਧਰ ਦੇ ਵੀ ਹੋ ਕੇ ਆਵਾਂਗੇ ਕ ਕਦੀ ਆਵਾਂ ਅੰਬਾਲਾ ਗਏ ਤੇ ਹੋ ਕੇ ਆਵਾਂਗੇ ਜ਼ਰੂਰ।
ਜ਼ਰੂਰ ਹੋ ਕੇ ਆਵਾਂਗੇ ਦੇ, ਮੈਂ ਕਿਹਾ ਕਦੀ ਅੰਬਾਲੇ ਗਏ ਤੇ ਜ਼ਰੂਰ ਹੋ ਕੇ ਆਵਾਂਗੇ ਉੱਤਰ ਵੀ।
ਹਾਂ ਪੰਜੋਕੜਾ ਸਾਹਿਬ ਗੁਰਦੁਆਰਾ 'ਤੇ ਉਹਦੀ ਦੀ ਮਹਾਨਤਾ ਵੀ ਬੜੀ ਹੈ ਜੀ ਬਹੋਤ ਅੱਛਾ ਗੁਰਦੁਆਰਾ ਕਦੇ ਹੋ ਕੇ ਆ ਨਾ।
ਹਾਂ ਵੈਸੇ ਤਾਂ ਚਲ ਬਾ ਸਾ ਬੋਹਤ ਗੁਰਦੁਆਰਾ ਮੈਂ ਦੇਖ ਲਿਆ। ਠੀਆਂ ਬਹੋਤ ਦੂਰ- ਦੂਰ ਤੱਕ ਗੁਰੂਦਵਾਰੇ। ਨੇ ਇਸ ਸਾਲ ਨੀ ਆਂਦੇ ਸਨ ਰੱਬ ਸੁੱਖ ਰੱਖੇ ਹੇਮਕੁੰਟ ਸਾਹਿਬ ਜਾਣਾ ਐ। ਬਾਕੀ ਦੇ ਸਾਰੇ ਗੁਰਦੁਆਰੇ ਦਰਸ਼ਨ ਕਰ ਰਹੀ ਹੈ ਜੀ ਮੈਂ।
ਹੇਮਕੁੰਡ ਸਾਹਿਬ ਤੇ ਮੈਂ ਵੀ ਨੀ ਵੇਖਿਆ ਹੈਗਾ। ਹਜ਼ੂਰ ਸਾਹਿਬ ਦੇਖਿਆ ਵਾ ਬਸ, ਇੱਕ ਹਜ਼ੂਰ ਸਾਹਿਬ ਦੇਖਿਆ ਮੈਂ।
ਹਾਂਜੀ, ਹ ਨੀ ਇੱਕ ਸਿੱਬਾ ਗੁਰਦੁਆਰਾ ਇੱਕ ਮੇਰਾ ਐ ਰਹਿ ਗਿਆ ਹੇਮਕੁੰਡ ਸਾਹਿਬ ਅਦਰਵਾਈਜ਼ ਸਾਰੇ ਗੁਰਦੁਆਰੇ ਦੇਖੇ ਰਹੇ ਨੇ ਹਾਂਜੀ ਛੱਥਰ ਸਾਹਿਬ ਵੀ ਦੇਖਿ ਆਏ ਆ ਅਸੀਂ ਹੁਣ।
ਅੱਛਾ, ਅਸੀਂ ਮਤਲਬ ਮੈਂ ਨਾ ਮਤਲਬ ਉਹ ਨੀ ਦੇਖਿਆ ਨਾ। ਪਟਨਾ ਸਾਹਿਬ ਗੁਰਦੁਆਰਾ ਮੈਂ ਵੀ ਨਹੀਂ ਦੇਖਿਆ ਮਤਲਬ ਮੰਮੀ-ਮੰਮੀ ਗਏ ਸੀ ਮੇਰੀ ਨਨਾਣ ਗਈ ਸੀ ਔਰ ਦੇਵਰ ਗਏ ਸੀ। ਹਾਂਜੀ, ਤਿੰਨ ਜਣੇ ਗਏ ਸੀ ਪਟਨਾ ਸਾਹਿਬ ਲੇਕਿਨ ਮੈਂ ਨੀ ਦੇਖਿਆ।
ਪਟਨਾ ਸੈਬ ਅਸੀਂ ਜਾਨਾ ਸੀ ਤੇ ਮੰਮੀ ਕੈਂਦੀ ਸੀ ਮੈਂ ਲੈ ਕੇ ਜਾਵ ਵਾਂਗੀ, ਤੇ ਡੈਥ ਹੋ ਗਈ ਤੇ ਓਦੇ ਬਾਅਦ ਸਾਡਾ ਮੌਕਾ ਈ ਨੀ ਲੱਗਾ ਬਿਲਕੁਲ ਵੀ। ਤੇ ਹੁਨ ਦੇਖੋ ਰੱਬ ਸੁੱਖ ਰੱਖੇ ਖੁਦ ਜਾਵਾਂਗੇ, ਹਾਂਜੀ- ਹਾਂਜੀ।
ਕੋਈ ਨੀ ਜ਼ਰੂਰ ਟੇਕ ਕੇ ਆਓ ਮੱਥਾ। ਹਾਂਜੀ। ਚਲੋ, ਤੇ ਅੱਛਾ ਜੀ ਤੇ ਠੀਕ ਏ ਜੀ ਸਸ੍ਰੀਕਾਲ, ਸਸ਼ੀਕਾਲ ਜੀ। ਓਕੇ।